ਹੈਲੋ
ਹਾਂਜੀ ਕੀ ਹਾਲ ਨੇ।
ਹੈਲੋੋ
ਹਾਂਜੀ ਕੀ ਹਾਲ ਨੇ ਮੈਂ ਕਿਹਾ।
ਸਤਿ ਸ੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ।
ਕਿਵੇਂ ਹੋ। ਠੀਕ ਆਂ। ਵਧੀਆ- ਵਧੀਆ ਕੀ ਕਰੀ ਜਾਂਦੇ ਸੀ।
ਅਸੀਂ ਨਾਸ਼ਤਾ ਜਿਹ ਬਣਾਉਂਦੇ ਸੀ ਜਿਵੇ ਬੱਚਿਆਂ ਨੂੰ।
ਅੱਛਾ ਅੱਛਾ ਜੀ। ਸਕੂਲ ਜਾਣਾ ਬੱਚਿਆਂ ਨੇ?
ਹਾਂਜੀ, ਛੋਟੇ ਬੱਚੇ ਏ ਨਾ। ਪੜ੍ਹਦੇ ਆ। ਹਾਂਜੀ। ਇਹ ਅੱ
ਠੀਕ ਏ।
ਹੋਰ ਘਰ ਪਰਿਵਾਰ ਵਧੀਆ ਸਾਰੇ? ਘਰ ਪਰਿਵਾਰ ਵਧੀਆ ਸਾਰੇ ਮੈਂ ਕਿਹਾ?
ਹਾਂਜੀ ਹਾਂਜੀ। ਹੁਣ ਤੁਹਾਨੂੰ ਪਤਾ ਹੀ ਹੈ ਕੰਮ ਕਾਜ ਤਾਂ ਸਾਰੀਆਂ ਦਾ ਬੰਦ ਹੀ ਆ। ਹਮ, ਮਹਿੰਗਾਈ ਹੋੲ ਹੋਈ ਆ।
ਹਮ।
ਹਮ! ਹੋਰ। ਨਿਊਜ਼ ਵਗੈਰਾ ਦੇਖਦੇ ਹੋ ਸਵੇਰੇ ਸਵੇਰੇ?
ਹਾਂਜੀ?
ਨਿਊਜ਼ ਵਗੈਰਾ ਦੇਖਦੇ ਹੋ, ਖ਼ਬਰਾਂ?
ਨਹੀਂ, ਮੈਂ ਉੱਠਿਆ ਹੀ ਹਜੇ ਹੋਣ ਸੀਗਾ।
ਅੱਸਾ਼ ਅੱਸਾ਼।
ਔਰ? ਹਜੇ ਦੇਖੂੰਗਾ ਇੰਸਟਾਗ੍ਰਾਮ ਤੇ ਵਗੈਰਾ ਦੇਖ ਲਈਦੀਆਂ ਨਿਊਜ਼ ਵਗੈਰਾ। ਉੱਦਾਂ ਨਹੀਂ, ਟੀ ਵੀ ਤੇ ਨਹੀਂ
ਹਮ
ਹਾਂਜੀ। ਕੋਈ ਨਿਊਜ਼? ਆ ਵਧੀਆ ਕੋਈ?
ਬਸ ਉਹੀ ਆ ਉਹ! ਕ੍ਹਦੇ ਕਿੱਥੇ ਲੜਾਈਆਂ ਆਉਂਦੇ, ਕਦੇ ਕਿੱਥੇ ਲੜਾਈ ਆਉਂਦੇ
ਅੱਛਾ-ਅੱਛਾ!
ਹਂ
ਲੜਾਈਆਂ ਆਲੀਆਂ ਤਾਂ ਹਰ ਇੱਕ ਜਗ੍ਹਾ ਹੀ ਹੁੰਦੀਆਂ ਰਹਿੰਦੀਆਂ। ਹਾਂਜੀ ਹਾਂਜੀ।
ਹੰ
ਬਣਾ ਲਿਆ ਟਿਫਿਨ ਜੁਆਕਾਂ ਦਾ?
ਹਾਂਜੀ, ਹਾਂਜੀ।
ਕੀ ਬਣਾ ਕੇ ਦਿੱਤਾ?
ਅਜ ਆਲੂਆਂ ਦੇ ਪਰੌਠੇ ਲਾਏ।
ਅੱਛਾ, ਇਹ ਕਿਵੇਂ ਬਣਦੇ ਆ ਪਰੌਂਠੇ ਫੇਰ?
ਹਾਂਜੀ?
ਪਰੌਂਠੇ ਬਣਾਏ ਕਿਵੇਂ ਜਾਂਦੇ ਆ? ਮਨ ਤਾਂ ਰੋਟੀ ਨਹੀਂ ਬਣਾਉਣੀ ਆਉਂਦੀ।
ਆਲੂ ਉਬਾਲ ਕੇ, ਉਹਨੂੰ ਮੈਸ਼ ਕਰਕੇ, ਪਿਆਜ ਬਰੀਕ -ਬਰੀਕ ਕੱਟ ਕੇ, ਹਰੀ ਮਿਰਚ ਬਰੀਕ ਬਰੀਕ ਕੱਟ ਕੇ ਧਨਿਆ ਕੱਟ ਕੇ ਫੇਰ ਲੂਣ ਮਿਰਚ ਪਾ ਕੇ, ਸਾਰਾ ਮਸਾਲਾ ਤਿਆਰ ਕਰਨਾ।
ਚਾਟ ਮਸਾਲਾ ਵੀ ਪਾ ਸਕਦੇ ਹਾਂ ਆਪਾਂ।
ਓਕੇ।
ਹੋਰ ਹੋਰ ਅਸੀਂ ਤਵੇ ਤਵੇ ਤੇ ਘਿਓ, ਤਵੇ ਤੇ ਅਸੀਂ ਘਿਓ ਨਹੀ ਲਾਦੇ, ਥ ਰਾੜ ਕੇ ਤਵੇ ਤੇ ਥੱਲੇ ਅ ਪਲੇਟ ਵਿੱਚ ਪਾ ਕੇ, ਫਿਰ ਘਿਓ ਲਾਂਉਦੇ ਅਹ ਬਟਰ ਲਾਉਂਦੇ ਅ ਮਤੇ ਐਂ! ਕੀ ਬਟਰ ਨੂੰ ਕੀ ਬੋਲਦੇ, ਕਿ ਮਿਠਾ ਘਿੳ ਮੱਖਣ, ਮੱਖਣ ਲਾਂਦੇ।
ਕੀ?
ਹਮ, ਕਿਉਂਕਿ ਜੇ ਆਪਾਂ, ਤਵੇ ਤੇ ਹੋ ਤਵੇ ਤੇ ਘਿਓ ਲਾਈਏ, ਤਾਂ ਵੱਧੋ ਓਲੀ-ਓਇਲੀ ਹੋ ਜਾਂਦਾ। ਫੇਰ ਹੈਵੀ ਹੋ ਜਾਂਦਾ।
ਕੀ ਨੀ ਮੈਂ ਕਿਹਾ ਪਹਿਲਾਂ ਆਲੂ ਨੂੰ ਉਬਾਲਣਾ ਫੇਰ ਕੀ ਕਿਹਾ ਸੀਗਾ ਤੁਸੀਂ?
ਪਿਆਜ ਵਗ, ਉਹਨੂੰ ਮੈਸ਼ ਕਰਨੇ ਆਲੂ ਨੂੰ
ਓਕੇ।
ਫੇ ਮੈਸ਼ ਕਰਕੇ ਪਿਆਜ ਬਰੀਕ ਬਰੀਕ ਕੱਟ ਕੇ ਵਿੱਚ
ਓਕੇ।
ਹਰੀ ਮਿਰਚ ਵਗੈਰਾ ਪਾਣੀ ਆ ਫੇਰ ਕੱਟ ਕੇ ਚਾਹੇ ਕੱਟਕੇ ਪਾ ਲੋ ਚਾਹੇ ਕੁੱਟ ੲਹ ਕੁੱਟ ਕੇ ਪਾ ਦੋ।
ਠੀਕ ਹੈ।
ਹਮ।
ਔਰ ਮੈਗੀ ਵੀ ਸੇਮ ਹੀ ਬਣਦੀ ਆ।
ਹਾਂਜੀ?
ਉਹ ਕਹਿੰਦੇ ਹੁੰਦੇ, ਮੈਗੀ ਦੋ ਮਿੰਟ ਮੇਂ ਤਿਆਰ, ੳਹ ਵੀ, ਸੇਮ ਹੀ ਬਣਤੀ ਹੈ।
ਮੈਗੀ ਦਾ, ਮੈਗੀ ਵੀ ਪਿਆਜ ਔਰ ਅਹ ਟਮਾਟਰ ਦਾ ਤੜਕਾ ਲਗਾ ਲੋ, ਚਾਹੇ ਹਰੀ ਮਿਰ ਮਟਰ, ਹਰੇ ਮਟਰ ਵੀ ਪਾ ਸਕਦੇ। ਹਾਂਜੀ, ਉਹਨੂੰ ਵੀ, ਉਵੇਂ- ਓੁਵੇਂ ਹੀ ਤੜਕਾ ਲਾਓ।
ਹਾਂਜੀ!
ਪਿਆਜ, ਟਮਾਟਰ ਪਾ ਕੇ
ਠੀਕ ਹੈ।
ਕਰੂਗਾ ਹਾਂਜੀ
ਮੈਂ ਕਿਹਾ, ਹੋਰ ਕੁਛ ਬਣਾਉਣ ਦੀ ਕੋਈ ਰੈਸਪੀ? ਰੈਸੀਪੀ ਸਿਖਾ ਦੋ, ਅਜ ਟਰਾਈ ਕਰ ਲੂੰਗਾ, ਅੱਜ ਵੇਹਲਾ ਹੀ ਆ।
ਰਾਜਮਾਂਹ, ਚਾਵਲ ਬਣਾਉਂਦੇ ਆ। ਕੜੀ, ਪਕੌੜੇ ਵਾਲੀ ਕੜੀ, ਬਣਾਉਂਦੇ ਚਾਵਲ ਨਾਲ ਫੇਰ ਆਪਾਂ ਦੀ ਦੁੱਧ ਵਾਲਾ ਪਨੀਰ ਬਣਾਉਂਦੇ ਆ, ਮਤਲਬ ਦੁ, ਅਹ ਪਨੀਰ ਨੂੰ ਤੜਕਾ ਲਗਾ ਕੇ, ਉਹਦੇ ਵਿੱਚ ਦੁੱਧ ਪਾ ਕੇ ਤੇ ਅਹ, ਇੱਕ ਗਲਾਸ ਦੁੱਧ ਪਾ ਲਓ। ਹਮ, ਪਨੀਰ
ਸਭ ਮੈਂ ਸੌਖੀ ਚੀਜ਼ ਕਿਹੜੀ ਆ ਬਣਾਉਣੀ?
ਸਭ ਤੋਂ ਸੌਖੀ ਚੀਜ਼ ਕਿਹੜੀ ਹੈ ਬਣਾਉਣ ਵਾਲੀ ਦੱਸੋ? ਮੈਗੀ ਆ।
ਠੀਕ ਹੈ।
ਹਾਂ, ਜੇ ਦ
ਹਾਂਜੀ?
ਹਾਂ ਮੈਗੀ ਆ।
ਓਕੇ।
ਮੈਗੀ ਦੋ ਮਿੰਟਾਂ ਤੋ ਬਣ ਜਾਂਦੀ। ਚਾਹੇ ਤੁਸੀਂ ਤੜਕੇ ਵਾਲੀ ਬਣਾ ਲਓ, ਚਾਹੇ ਸਿੰਪਲ ਬਣਾ ਲੳ।
ਓਕੇ, ਤੁਹਾਡੇ ਬੈਕ ਸਾਈਡ ਆਵਾਜ਼ ਬਹੁਤ ਆ ਰਹੀ ਆ।
ਉਹ ਬੱਚੇ, ਹਾ ਹਟਜੋ
ਕਿ
ਹਾਂਜੀ-ਹਾਂਜੀ
ਹੋਰ?
ਹੁਣ ਠੀਕ ਆ, ਹੁਣ ਤਾਂ ਨੀ ਆਉਦੀ।
ਨਹੀਂ ਹੁਣ ਠੀਕ ਹੈ।
ਆਹ
ਕਿੰਨੇ ਵਜੇ ਜਾਣਾ ਇਹਨਾਂ ਨੇ ਸਕੂਲ ਹਜੇ?
ਹੋਰ ਤੁਸੀਂ ਕੀ ਕੰਮ ਕਰਦੇ।
ਮੈਂ ਸਲੂਨ ਦਾ ਕੰਮ ਕਰਦਾ ਜੀ।
ਹਾਂਜੀ
ਹਾਜੀ?
ਅੱਛਾ। ਮੈਂਰ ਮੈੰ ਵੀ ਉਹ ਕਰਦੀ ਹੈ। ਹੋਮ ਸਰਵਿਸ ਕਰਦੀ ਹੈ ਸਲੂਨ ਦਾ
ਓਕੇ। ਸੇਮ ਮੇਰਾ ਹੀ ਆ।
ਹਾਂਜੀ। ਸਲੂਨ ਦਾ ਮੈਂ ਹੋਮ ਸਰਵਿਸ ਵੀ ਕਰਦੀ। ਉਹ ਘਰੇ ਵੀ ਕਰਦੀ ਆ, ਫੇਰ ਮੈਂ ਕੱਪੜੇ ਕੱਪੜੇ ਵਗੈਰਾ ਵੀ ਵੇਚਦੀ ਆ, ਸੂਟ ਵਗੈਰਾ।
ਓਕੇ- ਓਕੇ ਸਲੂਨ 'ਚ ਕੀ -ਕੀ ਕਰ ਲੈਂਦੇ ਆ ਤੁਸੀਂ? ਹੇਅਰ ਦਾ ਜਾਂ ਮੇਕਅਪ ਦਾ, ਕੀ ਕਰ ਲੈਂਦੇ ਹਾਂ।
ਮੈਂ ਸਾਰਾ ਕੁਛ ਹੀ ਕਰਦੀ, ਫੇਸ਼ੀਅਲ ਵਗੈਰਾ ਸਭ ਕਰਦੀ। ਮਹਿੰਦੀ ਵੀ ਲਾਉਂਦੀ ਆ। ਨਹੀਂ, ਮਤਲਬ ਕੈਮੀਕਲ ਨਹੀਂ ਹੁੰਦੀ ਉਸ ਮੇਂ ਸਾਡੀਆਂ ਜਿਹੜੀਆਂ ਕਿੱਟਾ ਆਉਦੀਆਂ ਨਾ, ਫੇਸ਼ੀਅਲ ਕਿਟ। ਉਹ ਸਾਡੀ ਵਧੀਆ ਹੁੰਦੇ, ਬੋਂਬੰਏ ਤੋਂ ਮੰਗਗਾਉਂਦੇ ਅਸੀਂ। ਮੇਰੇ ਪੇਕੇ-ਪੇਕੇ ਬੋਬੰਏ ਆ। ਬੋਬੰਏ ਤੋਂ ਮੰਗਵਾਉਂਦੇ ਆ।
ਠੀਕ ਐ। ਮੈਂ ਜ਼ਿਆਦਾਤਰ ਕੈਮੀਕਲ ਵਰਕ ਹੀ ਕਰਦਾ ਵਾਂ।
ਹਮ
ਹਾਂਜੀ।
ਰਾਹੁਲ ਫਾਟਕ। ਸਾਡੇ ਨਾ ਉੱਥੇ, ਬਹੁਤ ਫੇਮਸ ਆ ਨਾਸਿਕ ਰਾਏ ਬੰਦਾ, ਉਹਦੀ ਉਹ, ਸਮ ਉਹਦੇ ਕਿੱਟਾ ਆਉਂਦੀਆ।
ਓਕੇ।
ਉਹਦੀ ਕੰਪਨੀ ਆ ਸਾਰੇ ਉਹ ਮਤਲਬ ਆਯ ਆਯੁਰਵੈਦਿਕ ਚੀਜ਼ ਰੱਖਦਾ ਹੈ।
ਇੱਕ ਬੰਬੇ ਦਾ ਹੋਰ ਵੀ ਬਹੁਤ ਮਸ਼ਹੂਰ ਆ, ਪਤਾ ਨੀ ਕੀ ਨਾਂ ਸੀ? ਉਹਦਾ ਭੁੱਲ ਗਿਆ ਮੈਂ।
ਹਾਂਜੀ-ਹਾਂਜੀ। ਬਿਲ
ਹੋਰ- ਹੋਰ ਵਧੀਆ। ਆਪਦਾ ਸਲੂਨ ਨਹੀਂ ਕੀਤਾ? ਫਿਰ ਤੁਸੀਂ
ਹਾਂਜੀ
ਆਪਦਾ ਨਹੀਂ ਕੀਤਾ ਸਲੂਨ ਕੋਈ।
ਕਿਵੇਂ?
ਮੈਂ ਕਿਹਾ ਆਪਦੀ ਕੋਈ, ਸ਼ੋਪ ਨਹੀਂ ਕੀਤੀ ਸ਼ੋਪ? ਦੁਕਾਨ।
ਸ਼ੋਪ ਕੀਤੀ ਸੀ। ਪਿੰਡਾਂ ਵਿੱਚ ਫਿਰ ਇਨਾ ਕਸਟਮਰ ਆਉਂਦੀ ਨੀ ਸੀ। ਫਿਰ ਅਸੀਂ ਹੋਮ ਸਰਵਿਸ ਕਰਦੀ ਫ, ਮੈਂ ਕਦੇ-ਕਦੇ ਕਦੇ ਵਿੱਚ-ਵਿਚ ਮੈਂ ਜੋਬ ਤੇ ਵੀ ਲੱਗ ਜਾਂਦੀ।
ਓਕੇੇ
ਪਿੰਡਾਂ ਵਲ ਇਨੇ ਪੈਸੇ ਨਾ ਦਿੰਦੇ ਸੀ, ਨਾ ਸੱਤ ਹਜ਼ਾਰ ਦਿੰਦੇ ਸੀ।
ਹਾਏ ਬਹੁਤ ਥੋੜ੍ਹਾ ਐ ਤਾਂ ਫਿਰ।
ਹਮ
ਬੋਂਬੇ ਸਾਨੂੰ ਕਿੰਨਾ ਦੂਰ ਇੱਥੋਂ?
ਬੌਂਬ, ਬੌਂਬੇ ਦਾ ਸਾ ਐ ਸਾਡੇ। ਅ ਊ ਤਾਂ ਅਸੀਂ ਪੰਜਾਬ ਦੇ ਆ।
ਓਕੇ।
ਹਮ, ਜਲੰਧਰ ਦੇ ਆਸੀ ਵੀ, ਪੰਜਾਬ ਦੇ
ਨਹੀਂ, ਨਹੀਂ ਵੀ ਜਿੱਥੇ ਤੁਸੀਂ ਰਹਿੰਣੇ ਆ, ਹੁਣ ਉੱਥੋਂ ਬੋਂਬਾ ਕਿੰਨੀ ਦੂਰ ਆ? ਮੁੰਬਈ।
ਇੱਥੋਂ
ਸੌ ਕਿਲੋਮੀਟਰ ਛੇ ਸੌ ਕਿਲੋਮੀਟਰ ਦੋ ਹਜ਼ਾਰ ਕਿਲੋਮੀਟਰ।
ਸਤਾਰਾਂ ਅਠਾਰਾਂ ਸੌ ਆ। ਆਪਣੇ ਪੰਜਾਬ ਤੋਂ।
ਓਕੇਤੁਸੀਂ ਪੰਜਾਬ ਦੇ ਆ ਜਾਂਦੀ।
ਹਾਂਜੀ। ਮੇਰੇ ਡੈਡੀ ਦਾਦਕੇ ਵਗੈਰਾ, ਸਾਰੇ ਪੰਜਾਬ ਦੇ ਆ, ਮ ਮੇਰੇ ਡੈਡੀ ਉਥੇ ਜੋਬ ਕਰਕੇ ਗਏ ਹੋਏ ਸੀ, ਕੰਮ ਕਰਦੇ ਸੀ ਨਾ ਉੱਥੇ। ਫ਼ੇਰ ਅਸੀਂ ਉੱਥੇ ਚਲੇ ਗਏ ਸੀ।
ਠੀਕ ਹੈ। ਹੋਰ
ਹੋਰ ਦੱਸੋ?
ਹੋਰ ਵਧੀਆ।
ਹੋਰ ਸਲੂਨ ਵੀ ਥੋਡਾ ਲੇਡੀਜ਼ ਦੇ ਵੀ ਸਮੂਥਿੰਗ ਵਗੈਰਾ, ਸਭ ਕਰਦੇ?
ਹਾਂ ਲੇਡੀਜ਼ 'ਚ ਮੈਂ ਸਮੂਥਨਿੰਗ, ਰੀਵੋਂਡਿੰਗ, ਕਲਰਿੰਗ, ਹਾਈਲਾਈਟਿੰਗ ਕੈਰਾਟੀਨ, ਨੈਨੋ ਪਲਾਸਟਿਕ ਮੇਰਾ ਵੀ ਹੋਮ ਸਰਵਿਸ ਹੀ ਹੈ ਕੰਮ, ਵੈਸੇ ਮੇਰਾ ਸਲੂਨ ਆ ਤਾਂ ਜ਼ਿਆਦਾ ਹੈ ਨਹੀਂ। ਮੇਰੇ ਸਲੂਨਾਂ ਨਾਲ ਲਿੰਕ ਕਾਫੀ ਆ, ਇੰਜ ਪੱਚੀ-ਤੀਹ ਸਲੂਨ ਹੈਗੇ ਆ, ਜਿਨ੍ਹਾਂ ਦੇ ਥਰੂ ਮੈਂ ਕੰਮ ਕਰਦਾ ਵਾ। ਉਹ ਮੈਨੂੰ ਫੋਨ ਲਾ ਦਿੰਦੇ ਆ ਵੀ ਇੱਥੇ ਕੰਮ ਕਰਕੇ ਆਣਾ, ਮੇਰਾ ਕਮਿਸ਼ਨ ਬੇਸ ਹੁੰਦਾ ਵਾ।
ਕਿਹੜੇ ਸ਼ਹਿਰ?
ਔਲ ਪੰਜਾਬ।
ਅੱਛਾ-ਅੱਛਾ।
ਹਾਂਜੀ। ਬਾਕੀ ਜਿਵੇਂ-ਜਿਵੇਂ ਟਾਈਮ ਲੰਘਦਾ, ਵਾ ਉਵੇਂ-ਉਵੇਂ ਕਸਟਮਰ ਹੋਰ ਜੁੜੀ ਜਾਂਦੇ ਆ। ਜਿਹਨ੍ਹਾਂ ਦਾ ਕੰਮ ਕਰਦਾ ਵਾ, ਉਹ ਹੋਰ ਜੁੜਦੇ ਆ ਕੰਮ
ਸਲੂਨ ਵਿਚ ਤਾਂ ਪੈਸਾ ਬੋਤ ਸੀ ਮੇਰਾ ਬੋਬੇ ਬੋਤ ਚੱਲਦਾ ਸੀ ਮੈ ਕਵਾਰੇ ਹੁੰਦੇ। ਬੋਤ ਮੈਂ ਤਾਂ ਇੱਕ-ਇੱਕ ਮੈਰਿਜ ਦੇ ਘਰੇ ਚ ਜਾਂਣ ਤੇ ਚਲੇ ਜਾਂਦੀ ਸੀ। ਪੰਜਾਹ-ਪੰਜਾਹ ਹੱਥ ਮਹਿੰਦੀ ਤੇ ਘੱਟਦੀ ਹੁੰਦੀ ਸੀ।
ਠੀਕ ਐ ਜੀ।
ਬਹੁਤ ਮੇਰਾ, ਸਪੀਡ ਵੀ ਬੋਤ ਸੀ। ਔਰ ਕੰਮ ਵੀ ਬੋਤ ਵਧੀਆ ਸੀ ਮੇਰਾ, ਮੇਰਾ ਤਾਂ ਅੱਜ ਵੀ ਓਥੇ ਕਸਟਮਰ ਯਾਦ ਕਰਦੇ ਕਹਿੰਦੇ ਤੂੰ ਇ ਇਥੇ ਰਹਿ ਤੂੰ ਸਾਡੇ ਕੋਲ ਏਥੇ ਆਜਾ ਦੁਬਾਰਾ ਅਸੀ ਤੈਨੂੰ ਸਪੋਰਟ ਕਰਾਗੇ ਸਾਰਾ। ਕਸਟਮਰ ਵੀ ਤਿੰਨੂ ਹੋਰ ਵੀ ਦੇਵਾਂਗੇ। ਹੁਣ ਜਦ ਬੱਚੇ ਵੱਡ ਪੀਛੇ ਹੋ ਜਾਂਦੇ। ਫੇਰ ਨੀ ਨਿਕਲਿਆ ਜਾਂਦਾ ਘਰੋਂ।
ਹਾਂਜੀ ਇਹ ਤਾਂ ਗੱਲ ਹੈਗੀ ਆ। ਵਿਆਹ ਤੋਂ ਬਾਅਦ ਲਾਈਫ ਥੋੜ੍ਹੀ ਡਿਫੀਕਲਟ ਹੋ ਜਾਂਦੀ ਐ। ਕਬੀਲਦਾਰੀ ਪੈ ਜਾਂਦੀ ਆ।
ਹੂੰ। ਪਰ ਜੱਦ ਆਪੇ ਬੱਚੇ ਜੱਦ ਬਾਹਰ- ਬੂਹਰ ਚਲੇ ਗਏ ਫੇਰ ਦੇਖਾਂਗੇ।
ਬਾਹ ਓਦੋਂ ਨੂੰ ਆਵਦੀ ਉਮਰ ਹੋ ਜਾਂਦੀ ਐ।
ਹਾਂਜੀ। ਓਹੀ ਨਾ
ਹੂੰ-ਹੂੰ। ਚਲੋ ਊਤਾਂ ਜੇ ਕੰਮ ਕਰਨੇ ਨੂੰ ਆਈਏ ਤਾਂ ਪੰਜਾਹ-ਸੱਠ ਸਾਲ, ਸੱਠ-ਸੱਤਰ ਸਾਲ, ਸੱਠ ਸਾਲ ਤੱਕ ਤਾਂ ਆਰਾਮ ਨਾਲ ਬੰਦਾ ਕਰਦਾ। ਸਾਡੀ ਜੋ ਸੈਲੂਨ ਵਾਲੀ ਆਂਟੀ ਸੀ। ਆਂਟੀ ਹੁਣ
ਜ਼ਿਆਦਾ ਮੇਅਨਤ ਨਈ ਗੀ ਜੇੜਾ ਸਟਾਰਟਿੰਗ 'ਚ ਕੰਮ ਸਿੱਖਦਾ ਵਾ ਬੰਦਾ ਓਨੂੰ ਹੈਗੀ ਆ ਮੇਹਨਤ। ਜੇੜੇ ਬੰਦੇ ਨੂੰ ਕੰਮ ਆਉਣ ਲੱਗ
ਹੂੰ ਨਈ ਇਦੇ ਸਲੂਨ ਵਿੱਚ ਨਾ ਪੈਸਾ-ਪੈਸਾ ਵੱਧਦਾ ਅ ਕਮਾ ਵੱਧ ਪੈਸਾ ਕਮਾ ਸਕਦੇ ਮਿਹਨਤ ਘੱਟ
ਹਾਂਜੀ।
ਹੁਣ ਜਿਵੇਂ ਆਪਾਂ ਪੰਜ ਸੌ ਦਾ ਫੇਸ਼ੀਅਲ ਲੈ ਲਈਏ ਸੌ ਰੁਪਏ ਦਾ ਸੌ-ਸੌ ਡੇਢ ਸੌ ਦਾ ਸਮਾਨ ਲੱਗ ਜਾਂਦਾ ਇੱਕ ਫੇਸ ਤੇ। ਬਾਕੀ ਅ ਚਾਰ ਤਿੰਨ, ਚਾਰ
ਹਾਂਜੀ-ਹਾਂਜੀ। ਭ ਤੁਸੀਂ ਤਾਂ ਕੱਲਾ ਤੁਸੀਂ ਤਾਂ ਜ਼ਿਆਦਾਤਰ ਇਕੱਲਾ ਫੇਸੀਅਲ ਦਾ ਕਰ ਕੇਨੇ ਓ ਮੇਕਅੱਪ 'ਚ ਬਹੁਤ ਪੈਸਾ ਵਾ ਕੈਮੀਕਲ ਵਰਕ ਚ ਬੋਤ ਪੈਸਾ ਵਾ।
ਹਾਂ ਓ ਵੀ ਠੀਕ ਹਾਂ ਆਪਾ ਸਮਾਨ ਵੀ ਮੇਕਅਪ ਦਾ ਬਹੁਤ ਮੇਕਅਪ ਦਾ ਸਮਾਨ ਮਹਿੰਗਾ ਵੀ ਬੋਤ ਆਦਾਂ।
ਔਰ ਜਿਨੂੰ ਇਹਦਾ ਜਨੂੰਨ ਆ ਵੀ ਹਾਂ ਮੈਂ ਕੰਮ ਕਰਨਾ ਵਾ ਓ ਤਾਂ ਜਾਂਦੀ ਹੋਰ ਜ਼ਿਆਦਾ ਕਮਾਈ ਕਰ ਸਕਦਾ ਵਾ ਜਿਹੜਾ ਇਹ ਸੋਚ ਕੇ ਕੰਮ ਕਰਦਾ ਵਾ ਵੀ ਮੈਂ ਪੈਸਾ ਕਮਾਉਣ ਲਈ ਇਕੱਲਾ ਕਰਦਾ ਵਾ ਕੰਮ ਓ ਓਦੇ ਲਈ ਥੋੜ੍ਹਾ ਡਿਫੀਕਲਟ ਹੋ ਜਾਂਦਾ ਕੰਮ ਕਰਨਾ।
ਸਾਡੀ ਏਨੀ ਸਪੀਡ ਆ ਮੈਨੂੰ ਵੀਹ ਸਾਲ ਦਾ ਅਕਸਪੀਰਸ ਐ। ਸਾਡੀ ਸਪੀਡ ਬੋਤ ਆ ਹੁਣ ਜੋ ਸਾਡੇ ਥੱਲੇ ਲੱਗੇ ਹੋਏ ਆ ਜਵਾ ਮੁੰਡੇ ਵੀ ਲੱਗੇ ਹੋਏ ਕੁੜੀਆਂ ਵੀ ਲੱਗੇ ਹੋਏ ਆ ਜੇ ਅਸੀਂ ਕੋਈ ਕਸਟਮਰ ਦਾ ਫੋਨ ਆ ਜਾਂਦੇ ਫੇਰ ਅਸੀਂ ਓ ਮੁੰਡੇ-ਕੁੜੀਆਂ ਨੂੰ ਭੇਜ ਦਿੰਦੇ। ਹੂੰ, ਜ ਨਈ ਸਾਡੇ ਕੋਲ ਕਦੇ ਜਾ